ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਨੇ।
ਵਧੀਆ ਤੁਸੀਂ ਸਬ
ਹਾਂਜੀ ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਬੈਠੇ ਹਾ ਵੇਲੇ ਹਾ ਸ਼ਾਮ ਦੇ ਟਾਈਮ ਤੇ।
ਆਹ ਹਾਂ
ਤੁਸੀ ਕੀ ਕਰਦੇ ਬਸ ਸਭ ਠੀਕ ਨੇ ਤੁਸੀ ਦੱਸੋ ਤੁਹਾਡੇ
ਹਾਂਜੀ ਹਾਂਜੀ ਸਭ ਵਧੀਆ ਵਧੀਆ ਹੋਰ
ਕੀ ਕਰ ਰਹੇ ਹੋ।
ਬਸ ਬੈਠੇ ਹੀ ਹੋਏ ਸੀ ਉਸ ਟਾਈਮ ਤੇ ਨੀਂਦ ਆਉਣ ਲੱਗ ਜਾਂਦੀ ਹੈ। ਮੈਨੂੰ ਥੋੜੀ ਥੋੜ੍ਹੀ ਕਿਉਕਿ ਸਵੇਰੇ ਜਲਦੀ ਉਠ ਜਾਣੀ ਆ ਨਾ ਮੈ।
ਹਾਂਜੀ ਹਾਂਜੀ।
ਹਾਂ ਤੁਸੀ ਜਲਦੀ ਉਡ ਜਾਂਦੇ ਹੋ।
ਹਾਂਜੀ ਹਾਂਜੀ ਉਠ ਜਾਂਦਾ ਮੈ ਜਲਦੀ।
ਅਛਾ ਕਿੰਨੇ ਵਜੇ-
ਮੈਂ ਵੈਸੇ ਹੁਣ ਤੇ ਜਿਵੇ ਸਕੂਲਸ ਵਗੈਰਾ ਓਪਨ ਹੈਗੇ ਨੇ। ਤੋ ਉੱਠ ਜਾਂਣੀਆ ਹਾਂ ਛੇ ਵਜੇ ਤੱਕ ਸਾਢੇ ਪੰਜ ਛੇ ਵਜੇ।
ਅੱਛਾ ਅੱਛਾ ਹਾਂ ਜਲਦੀ ਉਠਨਾਂ ਚਾਹੀਦਾ ਹੈ ਸਾਰੇ ਕੰਮ ਹੋ ਜਾਂਦੇ ਨੇ। ਔਰ ਹਾਂ ਪੂਰੇ ਦਿਨ ਦਾ ਅਸੀਂ ਸ਼ਡਿਊਲ ਜੋ ਵੀ ਆਪਾਂ ਪੂਰਾ ਦਿਨ ਕਰਨਾ ਉਹ ਅਸੀਂ ਸਵੇਰੇ ਸੋਚ ਲੈਂਦੇ ਹਾਂ ਹਨਾ ਕੀ ਕੀ ਕਰਨਾ। ਔਰ ਫਿਰ ਸਵੇਰੇ ਜਲਦੀ ਉੱਠ ਜਾਓ ਐਕਸਰਸਾਈਜ਼ ਵੀ ਹੋ ਜਾਂਦੀ ਹੈ ਆਪਣੀ ਹ। ਨਾਲ ਮੈਡੀਟੇਸ਼ਨ ਵੀ ਹੋ ਜਾਂਦਾ ਹੈ ਔਰ। ਫਿਰ ਅਗਰ ਇਗਜ਼ਾਮਸ ਵਗੈਰਾ ਚੱਲ ਰਹੇ ਹੋਏ ਤਾਂ ਸਟੱਡੀ ਵੀ ਹੋ ਜਾਂਦ।
ਹਾਂਜੀ ਹਾਂਜੀ ਫੇਰ ਇਹ ਔਦਾ ਨਾ ਕਿ ਮਤਲਬ ਅਗਰ ਤੁਸੀਂ ਸਵੇਰੇ। ਆਪਾਂ ਜੋ ਸ਼ਾਮ ਨੂੰ ਯਾਦ ਕੀਤਾ ਹੋਏ ਔਰ ਅਗਲੇ ਦਿਨ ਸਵੇਰ ਸਵੇਰ ਉੱਠ ਕੇ ਅਸੀਂ ਰਿਵੀਜ਼ਨ ਲਈਏ। ਤੋ ਅਸੀਂ ਕਦੀ ਭੁੱਲਦੇ ਨੇ ਹਾਂ।
ਭੁੱਲਦੇ ਨੀ ਹੈਗੇ ਹਮੇਸ਼ਾ ਲਈ ਯਾਦ ਹੋ ਜਾਂਦੀ ਹੈ ਉਹ ਚੀਜ਼ ਹੈਨਾ। ਸਵੇਰੇ ਉੱਠ ਕੇ ਪੜ੍ਹਨਾ ਤਾਂ ਬਹੁਤ ਅੱਛੀ ਗੱਲ ਹੈ ਮੈਂ ਸਵੇਰੇ ਹੀ ਪੜ੍ਹਦੀ ਹਾਂ ਮੋਸਟਲੀ।
ਹਾਂਜੀ ਹਾਂਜੀ।
ਇੱਕ ਦਮ ਨਾ ਮਾਇੰਡ ਚ ਫਿਟ ਹੋ ਜਾਂਦੀ ਆ ਚੀਜ਼ ਸਵੇਰੇ ਪੜੀ ਹੋਈ ਤੇ ਮੈਂ ਤੇ। ਇਹੀ ਪ੍ਰੈਫਰ ਕਰਦੀ ਹਾਂ ਕਿ ਸਭ ਨੂੰ ਸਵੇਰੇ ਹੀ ਪੜ੍ਹਨਾ ਚਾਹੀਦਾ ਹੈ। ਹਾਂ ਔਰ ਫੇਰ ਰਾਤੀ ਅਹ ਜਲਦੀ ਸੋ ਜਾਓ ਨਾ ਫਿਰ ਨੀਂਦ ਖੁੱਲ ਜਾਂਦੀ ਹੈ।
ਹਾਂਜੀ-ਹਾਂਜੀ ਮਤਲਬ ਇੱਕ ਵਾਰ ਆਦਤ ਪੈ ਜੇ ਨਾ ਜਿਵੇਂ ਥੋੜੇ ਦਿਨ ਅਸੀਂ ਅਲਾਰਮ ਲ ਕੇ ਉੱਠਨਾ ਫੇਰ ਬਾਅਦ ਤੁਹਾਨੂੰ ਖੁਦ ਆਦਤ ਪੈ ਜਾਦੀ ਹੈ ਕਿ ਵੀ ਇੰਨੇ ਵਜੇ ਉੱਠਣੈ।
ਸੇਮ ਟਾਈਮ ਤਾਂ ਡੇਲੀ ਉੱਠੋ ਨਾ ਤੇ ਆਦਤ ਪੈ ਜਾਂਦੀ ਹੈ ਖੁਦ ਹੀ ਨੀਂਦ ਖੁੱਲ ਜਾਂਦੀ ਹੈ ਮੇਰੀ ਤੇ।
ਹਾਂਜੀ ਬਸ ਇਹ ਹੁੰਦਾ ਕਿ ਅਗਰ ਅਸੀਂ ਟਾਈਮ ਤੇ ਸੋਂਨੇ ਆਂ ਟਾਈਮ ਤੋਂ ਉੱਠਣੇ ਆਂ ਟਾਈਮ ਨਾਲ ਨਾਸ਼ਤਾ ਵਗੈਰਾ ਸਭ ਕੁਛ ਅਸੀਂ ਕਰਨੇ ਆਂ ਨਾ।
ਹਾਂਜੀ-ਹਾਂਜੀ ਹਾਂਜੀ ਸਵਸਥ ਰਹਿੰਦੈ। ਹੈਲ ਮਤਲਬ ਮੇਨ ਸਾਡੀ ਹੈਲਥ ਹੀ ਹੁੰਦੀ ਹੈ ਅਸੀਂ ਆਪਣੀ ਹੈਲਥ ਹੀ ਅੱਛੀ ਰੱਖਣੀ ਹੈ ਹਨਾ ਤੇ ਮੇਨ ਸਾਡੀ ਹੈਲਥ ਸਭ ਤੋਂ ਅੱਛੀ ਤਾਂ ਹੀ ਰਹਿ ਪਾਏਗੀ, ਜਬ ਸਾਡੀ ਅਅ, ਨੀਂਦ ਅੱਛੀ ਹੋਏਗੀ। ਅਗਰ ਨੀਂਦ ਆਪਣੀ ਅੱਛੀ ਰੱਖਣੇ ਆ, ਹਾਂਜੀ।
ਹਾਂਜੀ ਕਿਉਂਕਿ ' ' ਸਭ ਨੂੰ ਜ਼ਿਆਦਾ ਵੀ ਸੋਣਾ ਨੀ ਚਾਹੀਦਾ। ਬਸ ਠੀਕ ਏ, ਮਤਲਬ ਅੱਠ ਘੰਟੇ ਹੁੰਦੇ ਨੇ ਕਿ ਵੀ ਅੱਠ ਘੰਟੇ ਹੀ ਸਾਨੂੰ ਆਪਣੀ ਨੀਂਦ ਪੂਰੀ ਕਰਨੀ ਚਾਹੀਦੀ ਐ।
ਹਾਂਜੀ-ਹਾਂਜੀ। ਰਾਤੀ ਅਗਰ ਤੁਸੀਂ ਲੇਟ ਸੋਵੋ ਤੇ ਫਿਰ ਜਲਦੀ ਵੀ ਨੀ
' ' ਲੇ ' ਸੋਣ ਨਾਲ ਵੀ ਨਾ ਮਤਲਬ ਅ, ਦਿਮਾਗ 'ਤੇ ਬਹੁਤ ਜ਼ਿਆਦਾ ਓ ਹੁੰਦਾ ਹੈ ਕਿ ਬਈ ਅਸੀਂ ਕੋਈ ਚੀਜ਼ਾਂ ਭੁੱਲਣ ਲੱਗ ਜਾਂਣੇ ਆਂ। ਸਾਨੂੰ
ਹਾਂ, ਉਹੀ ਨਾ। ਹਾਂ, ਮੈਂਟਲੀ ਵੀ ਨਾ ਥੋੜ੍ਹਾ ਬੰਦਾ ਹੋ ਜਾਂਦਾ। ਅਗਰ ਰਾਤੀ ਲੇਟ ਸੋਣਾ ਸ਼ੁਰੂ ਕਰ ਦੋ ਨਾ। ਇੱਕ-ਅੱਧਾ ਦਿਨ ਤੇ ਕੋਈ ਗੱਲ ਨੀ ਹੁੰਦੀ। ਜਦੋਂ ਸਾਡੀ ਲਾਈਫ 'ਚ ਰੋਜ਼ ਦਾ ਹੋ ਜਾਂਦਾ ਕਿ ਹਾਂ ਲੇਟ ਸੋ ਰਹੇ ਆ ਤੇ ਫਿਰ ਨਾ ਬਿਲਕੁਲ ਫਿਜ਼ਕਲ ਫਿਟਨੈਸ ਵੀ ਅੱਛੀ ਨੀ ਰਹਿੰਦੀ ਹੈਲਥ ਦੀ ਹਨਾ।
ਮਤਲਬ ਐਵੇਂ ਆਲਸ ਸਾਰਾ ਦਿਨ ਆਲਸ ਵਿਚ ਰਹਿਣਾ
ਹਾਂ ਫੇਰ ਕਿਸੇ ਚੀਜ਼ ਚ ਕੰਸਟਰੇਟ ਵੀ ਨਹੀਂ ਹੋ ਪਾਂਦਾ ਅਗਰ ਅਸੀਂ ਚਾਹੀਏ ਕਿ ਅਸੀਂ ਅ ਕੋਲਜ ਵਗੈਰਾ ਵਿੱਚ ਕੰਸਟਰੇਟ ਕਰ ਲਈਏ ਇੱਕ ਚੀਜ਼ ਤੇ ਨਹੀਂ ਹੋ ਪਾਦੈ ਕਿਉਂਕਿ ਸਾਰਾ ਸਰੀਰ ਹੀ ਢਿਆ ਹੁੰਦੈ।
ਹਾਂਜੀ ਤੇ ਕਹਿੰਦੇ ਨੇ ਕਿ ਜਿਵੇਂ ਕਈ ਕਈ ਵੀ ਹੁੰਦੇ ਨੇ ਜਿਵੇਂ ਰਾਤ ਨੂੰ ਫੋਨ ਚਲਾਣਾ ਦੇਰ-ਦੇਰ ਤੱਕ ਇਹ ਵੀ ਬਹੁਤ ਜ਼ਿਆਦਾ ਨੁਕਸਾਨ ਏ ਸਾਡ
ਬਹੁਤ ਨੁਕਸਾਨ ਹੈ ਫੋਨ ਲ ਰਾਤ ਤੱਕ ਫੇਰ ਉਹ ਤੇ ਅੱਖਾਂ ਨੂੰ ਵੀ ਅਫੈਕਟ ਕਰ ਰਿਹੈ। ਹਨਾ ਹੁਣ ਅਸੀਂ ਫੋਨ ਚਲਾ ਰਹੇ ਹਾਂ ਉਹ ਤੇ ਬਹੁਤ ਹੀ ਬੇਕਾਰ ਚੀਜ਼ ਹੈ ਰਾਤ ਦੇ ਟਾਈਮ ਅਗਰ ਤੁਸੀਂ ਹੋਰ ਕੁਛ ਕਰ ਰਹੇ ਹੋ ਤੇ ਕੋਈ ਗੱਲ ਨਹੀਂ ਫੋਨ ਤੇ ਸਭ ਤੋਂ ਖ਼ਤਰਨਾਕ ਚੀਜ਼ ਹੈ ਰਾਤੀ ਚਲਾਣ ਵਾਸਤੇ।
ਹਾਂਜੀ। ਮਨਾ ਕਰ ਨੇ ਕੀ ਵੀ ਰਾਤ ਨੂੰ ਵੀ ਮਤਲਬ ਅ, ਆਈਸੈਟ ਵੀ ਵੀਕ ਹੋ ਜਾਂਦੀ ਏ। ਹੋਰ ਅਸੀਂ ਚੀਜ਼ਾਂ ਭੁੱਲਣੀਆਂ ਭੁੱਲਨੀਆਂ ਸ਼ੁਰੂ ਹੋ ਜਾਂਣੇ ਹਾਂ ਕੀ ਸਾਨੂੰ ਕੋਈ ਚੀਜ਼ ਵੀ ਯਾਦ ਨੀ ਰਹਿੰਦੀ।
ਹਮ-ਹਮ, ਮੈਂਨੂੰ ਵੀ ਚਸ਼ਮਾ ਲੱਗ ਗਿਆ ਸੀ ਹਾਂ।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
ਮੈਂ ਵੀ ਨਾ ਪਹਿਲੇ ਫ਼ੋਨ ਚਲਾਣਦੀ ਸੀ। ਰਾਤੀ ਲੇਟ, ਲੇਟ ਤੱਕ ਹੈ ਨਾ। ਤੇ ਮੈਂ ਚਸ਼ਮਾ ਲੱਗ ਗਿਆ ਸੀ ਮੈਂਨੂੰ। ਇਸੀ ਵਜ਼ਾ ਤੋਂ ਮੇਰੀ ਆਈਸਾਈਟ ਵੀਕ ਹੋਈ ਹੈ।
ਹਾਂਜੀ। ਮਤਲਬ ਇਸ ਸਾਇਡ, ਮਤਲਬ ਹਾਂ ਅਗਰ ਅਸੀਂ ਪੜ੍ਹ ਰਹੇ ਆਂ, ਉਹ ਵੀ ਠੀਕ ਏ। ਵੀ ਸਾਨੂੰ ਸ਼ਾਮ ਦੇ ਟਾਈਮ ਹੀ ਪੜ੍ਹ ਲੈਣਾ ਚਾਹੀਦਾ। ਆਪਣੀ ਸਟੱਡੀ ਸ਼ਾਮ ਨੂੰ ਹੀ ਕੰਪਲੀਟ ਕਰਕੇ ਸੋਣਾ ਚਾਹੀਦਾ।
ਸਵੇਰੇ ਹੀ। ਮੈਂ ਤੇ ਸਵੇਰੇ ਹੀ ਪੜ੍ਹ ਲੈਂਣੀ ਹਾਂ ਬਸ। ਸਵੇਰੇ ਜ਼ਲਦੀ ਉੱਠਣਾ ਤੇ ਬਹੁਤ ਜ਼ਰੂਰੀ ਹੁੰਦੈ ਪਤੈ ਅ, ਇੱਕ ਤੇ ਟਾਈਮ ਮੈਨੇਜ਼ਮੈਂਟ ' ' ਬਹੁਤ ਜ਼ਰੂਰੀ ਹੈ।
ਹਾਂਜੀ।
ਹਰ ਇੱਕ ਚੀਜ਼ ਦਾ ਨਾ ਟਾਈਮ ਹੁੰਦੈ ਆਪਣਾ। ਸੋਣ ਦਾ, ਪੜਨ ਦਾ, ਉੱਠਣ ਦਾ, ਖਾਣ ਦਾ, ਪੀਣ ਦਾ।
ਹਾਂਜੀ। ' ' ਹਾਂਜੀ।
ਹਾਂਜੀ, ਫਿਰ ਅਗਰ ਅਸੀਂ ਸਵੇਰੇ ਜ਼ਲਦੀ ਉੱਠ ਜਾਂਣੇ ਆ, ਸਾਡੀ ਮੈਂਟਲ ਹੈਲਥ ਵੀ ਅੱਛੀ ਰਹਿੰਦੀ ਐ, ਔਰ ਫ਼ਿਰ ਮੂਡ ਵੀ ਸਾਡਾ ਅੱਛਾ ਰਹਿੰਦਾ ਐ। ਅਗਰ, ਅਸੀਂ ਹਾਂ ਸਵੇਰੇ, ਜ਼ਲਦੀ ਉੱਠ ਜਾਈਏ ਨਾ, ਪੂਰਾ ਦਿਨ ਅਸੀਂ ਐਕਟਿਵ ਰਹਿੰਣੇ ਆਂ। ਔਰ ਅਗਰ, ਅਸੀਂ ਦੁਪਹਿਰੇ ਉੱਠ ਰਹੇ ਆਂ, ਜਾਂ ਬਹੁਤ ਲੇਟ ਤੱਕ ਉੱਠ ਰਹੇ ਹਾਂ, ਤੇ ਫਿਰ ਸਾਡਾ ਨਾ ਪੂਰਾ ਦਿਨ, ਸ਼ਰੀਰ ਵੀ ਐਦਾਂ ਹੀ ਥੱਕਿਆਂ-ਥੱਕਿਆਂ ਜਿਆ ਰਹਿੰਦਾ, ਔਰ ਕੋਈ ਕੰਮ ਵੀ ਨਹੀਂ ਹੋ ਪਾਂਦਾ
ਹਾਂਜੀ-ਹਾਂਜੀ
ਹਾਂ-ਹਾਂ, ਔਰ ਫ਼ਿਰ ਸਵੇਰੇ ਤੁਸੀਂ, ਨੋਟਿਸ ਹੋਏਗਾ, ਪਰ ਅਸੀਂ, ਜਿਸ ਦਿਨ ਲੇਟ ਉੱਠੀਏ ਉਸ ਦਿਨ, ਸਾਨੂੰ ਭੁੱਖ ਵੀ ਘੱਟ ਲੱਗਦੀ ਏ
ਹਾਂਜੀ, ਸਹੀ ਗੱਲ ਆ
ਹਨਾ ਔਰ ਅਸੀਂ ਅਹ ਜਿਵੇਂ, ਸਵੇਰੇ ਉੱਠ ਜਾਂਦੇ ਹਾਂ ਕੰਮ ਕੰਮ -ਕੁੰਮ ਕਰਦੇ ਰਹਿੰਦੇ ਹਾਂ ਹਨਾ, ਕੋਲਜ ਜਾਂਨੇ ਹਾਂ ਹਨਾ ਕਿੰਨੀ ਜਲਦੀ ਜਲਦੀ ਭੁੱਖ ਲੱਗਦੀ ਰਹਿੰਦੀ, ਕੁਛ ਨਾ, ਕੁਛ ਮਨ ਕਰਦਾ, ਖਾਂਦੇ ਰਹੀਏ ਖਾਂਦੇ ਰਹੀਏ, ਹਨਾ
ਹਾਂਜੀ, ਇਹੀ ਹੁੰਦਾ ਕਿ ਵੀ ਐਵੇਂ ਸਾਨੂੰ ਫੀਲ, ਹੁੰਦਾ ਜਿਵੇਂ ਛੁੱਟੀਆਂ ਸੀ ਜੂਨ ਵਿੱਚ ਤੇ ਆਪਾਂ ਲੇਟ ਉੱਠੇ ਜਿਵੇਂ, ਨੌ ਵਜੇ ਤੱਕ, ਕਦੀ ਅੱਠ ਵਜੇ ਤੱਕ ਇਸ ਤੋਂ ਜ਼ਿਆਦਾ, ਲੇਟ ਤੇ ਮੈਂ ਉਠੀ ਨਈ ਤੇ ਫੇਰ ਜਿਵੇਂ ਤੁਾਨੂੰ ਭੁੱਖ ਘੱਟ, ਘਰ ਘੱਟ ਲੱਗਦੀ, ਹੁਣ ਜੇ ਆਪਾਂ ਸਕੂਲ ਜਾਂਣੇ ਆ ਸਕੂਲ ਜਾਂਨੇ ਲੱਗ ਜਾਂਦੀ ਕਿ, ਬਸ ਜਲਦੀ- ਜਲਦੀ ਲੰਚ ਖੋਲ ਕੇ ਫਿਰ ਖਾਂ ਲੋ ਕਿਹਦੇ ਨੇ ਕਿ, ਅਸੀਂ ਜਲਦੀ ਉੱਠ, ਜਾਂਣੇ ਹਾ ਇਸ ਕਰਕੇ
ਹਾਂਜੀ-ਹਾਂਜੀ। ਫਿਰ ਸਾਰਾ ਦਿਨ ਨਾ ਸ਼ਰੀਰ ਟਾਇਰਡ ਰਹਿੰਦਾ ਹੈ, ਅਗਰ ਸਾਡੀ ਨੀਂਦ ਨਾ ਪੂਰੀ ਹੋਵੇ ਨਾ। ਸਾਰਾ ਦਿਨ, ਸਾਨੂੰ ਟਾਇਰਡਨੈਸ ਹੀ, ਫੀਲ ਹੁੰਦੀ ਰਹਿੰਦੀ ਐ।
ਹਾਂਜੀ-ਹਾਂਜੀ। ਬਸ, ਠੀਕ ਹੈ। ਮਤਲਬ ਅੱਛਾ ਹੁੰਦਾ ਫਾਇ ਤੇ ਮੈਂਨੂੰ ਫ਼ਾਇਦੇ ਲਈ ਹੁੰਦਾ ਹੈ, ਵੀ, ਜ਼ਲਦੀ ਉੱਠੋ ਆਪਣਾ, ਮਤਲਬ ਟਾਈਮ ਨਾਲ '' ਤੇ ਟਾਈਮ ਨਾਲ ਉੱਠੋ।
ਹਾਂਜੀ। ਟਾਈਮ ਨਾਲ ਹੀ ਉੱਠਣਾ ਚਾਹੀਦਾ, ਔਰ ਰਾਤੀ, ਜ਼ਲਦੀ ਸੋਂ ਜਾਣਾ ਚਾਹੀਦਾ ਐ। ' ' ਹੈਲਦੀ ਰਹਿ ਸਕਦਾ। ਔਰ ਫ਼ਿਰ ਸਵੇਰੇ ਟਾਈਮ ਹੁੰਦਾ, ਕਾਫ਼ੀ ਟਾਈਮ ਹੁੰਦਾ ਅਗਰ ਅਸੀਂ ਸਵੇਰੇ ਉੱਠ ਕੇ ਤੇ ਐਕਸਰਸਾਈਜ਼ ਵੀ ਹੋ ਸਕਦੀ ਐ, ਆਪਣਾ ਯੋਗਾ ਵੀ ਹੋ ਸਕਦਾ ਐ। ਬਹੁਤ ਕੁਛ ਹੋ ਜਾਂਦਾ ਸਵੇਰੇ, ਟਾਈਮ ਨਾਲ ਸਭ ਚੀਜ਼ਾਂ ਹੋ ਜਾਣ
ਹਾਂਜੀ। ਪਾਰਕ ਵਗ਼ੈਰਾ, ਚਲੇ ਗਏ ਸੈਰ ਵਗ਼ੈਰਾ
ਹਾਂਜੀ। ਪਾਰਕ ਵਗ਼ੈ ' ਐ ' ਵੀ ਹਾਂ, ਪਾਰਕ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਉੱਥੇ ਜਾ ਕੇ ਐਕਸਰਸਾਈਜ਼ ਹੋ ਜਾਂਦੀ, ਹੈ ਕਿਉਂਕਿ ਤੇ, ਗ੍ਰਰੀਨਰੀ ਵੀ, ਹੁੰਦੀ ਹੈ ਨਾ ਪਾਰਕ ਤੇ ਹਮ, ਉੱਥੇ ਅਸੀਂ, ਅਲੋਮ ਬਲੋਮ ਕਰ ਲਈਏ
ਅਗਰ, ਅਸੀਂ ਜਿਵੇਂ ਮਤਲਬ, ਜਿਵੇ -ਜਿਵੇ ਉਹ ਨੀਂ ਕਰ ਸਕਦਾ ਰਾ ਅਗਰ ਆਪਾਂ ਨੰਗੇ ਪੈਰ ਚੱਲਦੇ ਤੇ ਸ ਆਈਸੈਟ ਨੂੰ ਬਹੁਤ ਜਿਆਦਾ ਵੀਕ, ਹੋ ਜਾਂਦੀ ਬਹੁਤ ਜ਼ਿਆਦਾ ਫ਼ਰਕ ਪੈਂਦਾ ਹੈ
ਹਾਂ, ਉਹ ਤੇ ਚੱਲਣਾ ਚਾਹੀਦਾ, ਨੰਗੇ ਪੈਰੀ ਨਾ ਘਾਸ ਤੇ ਬਹੁਤ, ਫ਼ਰਕ ਪੈ ਜਾਂਦਾ, ਹੈ ਮੈਂ ਵੇਖਿਆ ਹੁੰਦਾ ਏਦਾਂ
ਜੇਵੇ ਸਕੂਲ ਵਿੱਚ ਵੀ, ਸਭ ਚੀਜ਼ਾਂ ਅਸੀਂ ਸਕੂਲ ਵਿੱਚੋਂ ਹੀ ਸਿੱਖਿਆ ਨੇ,, ਸਕੂਲ ਵਿੱਚ ਐਵੇਂ ਜੀ ਸਟੱਡੀ ਹੁੰਦੀ ਹੈ, ਜਦੋਂ ਸਮਾਜਿਕ ਵਗੈਰਾ ਐਸ ਟੀ, ਤਾਂ ਹੀ ਸਾਨੂੰ ਪਤਾ ਲੱਗਦਾ ਹੈ
ਹਾਂਜੀ, ਆ ਉਹੀ ਨਾ ਪੜ੍ਹ ਲਿਖ ਕੇ ਹੀ, ਉਹੀ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਬਹੁਤ ਸਿੱਖ। ਸਿੱਖਿਆ ਦਿੰਦੀ ਹੈ, ਸਾਨੂੰ ਨਵੀਂ ਨਵੀਂ ਚੀਜ਼ਾਂ ਬਾਰੇ। ਸਭ ਕੁਛ, ਨੌਲੇਜ ਪੜ੍ਹਾਈ ਦਿੰਦੀ ਹੈ ਬਹੁਤ ਜ਼ਰੂਰੀ ਹੈ ਅੱਜ -ਕੱਲ ਪੜ੍ਹਾਈ ਵੀ?
ਹਾਂਜੀ -ਹਾਂਜੀ
ਸਭ ਨੂੰ, ਪੜ੍ਹਨਾ ਲਿਖਣਾ ਚਾਹੀਦਾ ਏ, ਨਹੀਂ ਤੇ ਮੈਂ ਕਈ ਜਗ੍ਹਾ ਵੇਖਿਆ ਹੈ ਕਿ ਅਹ ਕਹਿੰਦੇ ਨੇ, ਕਿ ਨਹੀਂ ਤੁਸੀਂ ਕੰਮ ਵੱਲ ਧਿਆਨ ਦਓ, ਔਰ ਪੜ੍ਹਾਈ ਲਿਖਾਈ ਨਹੀਂ ਕਰਨੀਂ
ਹਾਂਜੀ- ਹਾਂਜੀ ਬਟ ਅਗਰ ਅਸੀਂ ਹੁਣ ਅਸੀਂ ਅਗਰ ਅਸੀਂ ਹੁਣ ਅਸੀਂ ਪੜ੍ਹ ਲਿਖ ਨਹੀਂ ਰਹੇ, ਹੁਣ ਦੇ ਟਾਈਮ ਤੇ ਫਿਰ ਵੀ ਥੋੜ੍ਹੀ ਬਹੁਤ ਵੈਲਿਊ ਹੈ ਜੋ ਨਹੀਂ ਪੜੇਗੀ ਆਉਣ ਵਾਲੇ ਟਾਈਮ ਤੇ ਬਿਨਾਂ ਪੜ੍ਹੇ- ਲਿਖੇ ਬੰਦੇ ਦੀ ਕੋਈ ਵੈਲਿਊ ਨਹੀਂ ਰਹਿ ਜਾਏਗੀ ਕਿਉਂਕਿ ਹੁਣ ਵੀ ਇੰਨੀ ਮੁਸ਼ਕਿਲ ਹੋ ਰਹੀਆ ਨੇ ਜੋਬਸ ਮਿਲਣੀਆਂ ਜਿਹੜੇ ਇੰਨੇ ਪੜ੍ਹੇ ਲਿਖੇ ਦੇ ਨੇ ਉਹਨਾ ਨੂੰ ਵੀ ਜੋਬ ਮਿਲਣੀ ਇੰਨੀ ਜ਼ਿਆਦਾ ਮੁਸ਼ਕਿਲ ਹੋਦੀਆਂ ਨੇ ਤੇ ਆਉਣ ਵਾਲੇ ਟਾਈਮ ਤੇ ਪਤਾ ਹੀ ਨਹੀਂ ਕੀ ਹੋਏਗਾ
ਬਸ- ਬਸ ਉਹੀ ਨਾ ਅੱਗੇ ਆਉਣ ਵਾਲਾ ਸਾਰਾ ਟਾਈਮ ਏ ਆਈ ਦਾ ਹੈਗਾ ਵੇ
ਹਾਂਜੀ
ਸਭ ਕੁਛ ਔਰ ਅੱਜ -ਕੱਲ੍ਹ ਵੀ ਦੇਖੋ ਔਨਲਾਈਨ ਹੀ ਸਭ ਕੁਛ ਹੋ ਜਾਂਦਾ ਪਿਆ ਸਭ ਕੁਛ ਔਨਲਾਈਨ ਹੈਗਾ ਜੋ ਮਰਜ਼ੀ ਦੇਖ ਲਓ, ਸਭ ਲੋਕ ਅਜ ਕੱਲ
ਮੈਮ ਔਨਲਾਈਨ ਹੀ ਮੰਗਵਾਲੋ ਪੈਸੇ ਵੀ ਔਨਲਾਈਨ ਕਟਦੇ ਆਂ ਕੁਛ
ਹੂੰ, ਪਹਿਲੇ ਬੱਚਿਆਂ ਦਾ ਇੰਟਰਸਟ ਹਾਂਜੀ ਪਹਿਲੇ ਦੇਖਿਆ ਸੀ ਬੱਚੇ ਕਿੰਨੇ ਸ਼ਿੱਦਤ ਨਾਲ ਪੜ੍ਹਦੇ ਹੁੰਦੇ ਸੀ ਇਗਜ਼ਾਮ ਹਨਾ। ਕਿੰਨਾ ਦਿਲ ਨਾਲ ਸਭ ਕੁੱਛ ਕਰ ਹੁੰਦੇ ਸੀ, ਹੁਣ ਤੇ ਬੱਚਿਆਂ ਦਾ ਫੋਨਾਂ ਵੱਲ ਧਿਆਨ ਹੈਗਾ ਪੜ੍ਹਨਾ ਚਾਹੁੰਦੇ ਹੀ ਨਹੀਂ ਹੈ। ਜਿਵੇਂ ਸਾਨੂੰ ਡਰ ਹੁੰਦਾ ਸੀ ਟੀਚਰਾਂ ਦਾ ਅੱਜ -ਕੱਲ੍ਹ ਤਾਂ ਬੱਚਿਆਂ ਨੂੰ ਡਰ ਵੀ ਨੀ ਹੈਗਾ ਟੀਚਰਾਂ ਦਾ।
ਮੈਂ ਇਹੀ ਹੈਗਾ ਨਾ ਕਿ ਬਸ ਹਾਂ ਇੱਕ ਥੱਪੜ ਪਏਗਾ ਚਲੋ ਬਈ ਫਿਰ ਕੀ ਹੋਇਆ, ਬਟ ਨਹੀਂ ਪਹਿਲੇ ਸਾਡੇ ਟਾਈਮ ਤੇ ਫੋਨ ਹੈ ਨਹੀਂ ਸੀ ਆਪਾਂ ਬਸ ਕਾਰਟੂਨ ਹੀ ਦੇਖਣਾ ਜਾਂ ਬਾਹਰ ਖੇਲਣਾ ਕਿੰਨਾ ਅੱਛਾ ਲੱਗਦਾ ਸੀ।
ਹਾਂ ਆਪਾਂ ਤੇ ਖੇਲਣ ਵੀ ਜਾਂਦੇ ਸੀ ਬਾਹਰ ਹਨਾ, ਅੱਛਾ ਲੱਗਦਾ ਸੀ ਸਹੀ ਗੱਲ ਹੈ ਅ ਸਾਨੂੰ ਨਾ ਟੀਚਰ ਦਾ ਡਰ ਹੁੰਦਾ ਸੀ ਪਹਿਲੇ ਔਰ ਮੰਮੀ- ਪਾਪਾ ਉਹਦੋ ਵੀ ਡਰ ਲੱਗਦਾ ਸੀ ਹਨਾ ਜਿਵੇਂ ਡਾਂਟ ਪੈ ਜਾਏਗੀ ਔਰ ਰਿਸਪੋਂਸੀਬਲ ਹੁੰਦੇ ਸੀ ਅਸੀਂ ਪਹਿਲੇ ਕੀ ਕਰਨਾ ਕੀ ਨਹੀਂ ਕਰਨਾ ਸਭ ਕੁੱਛ ਸਾਨੂੰ ਖੁਦ ਨੂੰ ਹੁੰਦਾ ਸੀ ਹਨਾ ਅੱਜ ਕੱਲ੍ਹ ਹੈ ਹੀ ਨਹੀਂ ਬੱਚਿਆਂ ਨੂੰ ਬੱਚੇ ਸਭ ਆਪਣਾ ਉਹ ਚਾਹੁੰਦੇ ਨੇ ਕਿ
ਹਮ, ਹਮ
ਹਮ ਬੱਚਿਆਂ ਨੂੰ ਹੁੰਦਾ ਹੈ ਕਿ ਬਸ ਆਪਣਾ ਫਨ ਹੋ ਜਾਏ
ਹਾਂਜੀ, ਹੋਰ ਉਹ ਆਪਣਾ ਫਨ ਫੋਨ ਵਿਚੋਂ ਹੀ ਢੂੰਢਦੇ ਨੇ ਐਵੇਂ ਨੀ ਕਿ ਬਾਹਰ ਥੋੜ੍ਹਾ ਜਿਹਾ ਖੇਲ ਲਿਆ, ਮਾਈੰਡ ਫਰੈਸ਼ ਕਰ ਲਿਆ ਬਟ ਫੋਨ ਤੇ ਖਰਾਬ
ਨਹੀਂ ਆ ਹੁਣ ਇੱਕ ਇਕ ਮਹੀਨਾ ਬੱਚਿਆਂ ਦੀ ਛੁੱਟੀ ਰਹੀਏ ਇੱਕ ਦਿਨ ਜਲਦੀ ਨਹੀ ਉੱਠੇ ਦੁਪਹਿਰੇ ਉੱਠ ਰਹੇ ਨੇ ਰਾਤੀ ਲੇਟ -ਲੇਟ ਸੋ ਰਹੇ ਨੇ ਫਿਰ ਦੁਪਹਿਰੇ ਹੀ ਉੱਠਣਾ।
ਹਾਂਜੀ ਸਹੀ ਗੱਲ ਹੈ।
ਤੰਗ ਕੀਤਾ ਬੱਚਿਆਂ ਨੇ ਹੁਣ ਤੇ ਸਕੂਲ ਜਾਣ ਲੱਗ ਗਏ ਨੇ। ਹਮ, ਹੋਰ ਘਰ ਸਭ ਠੀਕ ਤੁਹਾਡੇ? ਹਾਂ ਘਰ ਲਾਉਣਾ ਚੱਕਰ ਬਹੁਤ ਟਾਈਮ ਤੋਂ ਆਏ ਨੀ ਤੁਸੀਂ।
ਹਾਂਜੀ -ਹਾਂਜੀ ਆਉਣਾ ਤੁਸੀਂ ਵੀ ਆਉਣਾ।
ਹਾਂਜੀ -ਹਾਂਜੀ ਚਲੋ ਫੇਰ ਕਰਦੇ ਆਂ ਗੱਲ ਹਨਾ। ਚਲੋ, ਠੀਕ ਹੈ ਜੀ ਸਤਿ ਸ੍ਰੀ ਅਕਾਲ।